ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਵਧੀਆ ਤੁਸੀਂ ਦੱਸੋ
ਹਾਂਜੀ ਅਸੀਂ ਵਧੀਆ ਵਧੀਆ ਹੋਰ ਕੀ ਕਰਦੇ
ਬਸ ਰੋਟੀ ਖਾ ਕੇ ਉਹਨੇ ਬਾਹਰ ਆਏ ਸੀ।
ਅੱਛਾ ਅੱਛਾ ਅੱਛਾ ਅੱਛਾ। ਅੱਛਾ ਅੱਛਾ ਚਲੋ ਠੀਕ ਹੈ ਹੋਰ ਸੈਰ ਕਰ ਰਹੇ ਫਿਰ
ਹਾਂ ਮੈਂ ਤਾਂ ਖਾਲੀ ਰੋਟੀ ਖਾਦੀ ਵਿਚਾਰੀ
ਹਾਂਜੀ ਉਹ ਤੇ ਹੈ ਜੋ ਜ਼ਰੂਰੀ ਹੈ। ਹਾਂਜੀ ਹਾਂਜੀ ਹੂ ਹੋਰ ਕੀ ਬਣਾ ਅਸੀਂ ਵਿਹਲੇ ਬੈਠੇ ਬਸ ਸਾਡਾ ਹਜੇ ਡਿਨਰ ਤਿਆਰ ਨਹੀਂ ਹੋਇਆ ਹੋਰ ਹੈ ਬਸ ਬੱਚੇ ਆਏ ਦੇ ਨਾ ਨਾਨੀ ਘਰ ਛੁੱਟੀਆਂ ਚ
ਅੱਛਾ- ਅੱਛਾ।
ਹਾਂ ਲੇਟ ਹੋ ਜਾਂਦਾ ਥੋੜਾ ਜਹਾ
ਹਾਂ ਉਹ ਤੇ ਹੋ ਜਾਂਦਾ ਲੇਟ ਨਾਲੇ ਗਰਮੀ ਹੈਗੀ ਨਾ ਗਰਮੀਆਂ ਚ ਭੁੱਖ ਘੱਟ ਲੱਗਦੀ ਹੈ।
ਹਾਂਜੀ ਹਾਂਜੀ ਗਰਮੀਆਂ ਚ ਪਾਣੀ ਪੀ ਪੀ ਕੇ ਪੇਟ ਅਫਰ ਜਾਂਦੇ ਨੇ ਹਾਂ ਹੋਰ ਕੀ ਚਲੋ ਹੋਰ ਸੁਣਾਓ ਬਸ ਹੋਰ ਤੁਹਾਡੀ ਹੋਬੀਸ ਵਗੈਰਾ ਦੱਸੋ ਆਪਣੀਆਂ ਕੋਈ ਹਨਾ
ਹੋਬੀਸ ਬਸ ਬੈਟਬਾਲ ਖੇਡਣਾ ਹੀ ਹੈਗਾ ਮੇਰਾ ਕ੍ਰਿਕਟ ਵਗੈਰਾ
ਅੱਛਾ ਅੱਛਾ ਹਾਂ ਹਾਂ ਵਧੀਆ ਚਲੋ ਹਾਂ ਸਾਡੀ ਵੀ ਹੈ ਸਿੰਗਿੰਗ ਹੋ ਗਈ ਬੈਡਮਿੰਟਨ ਹੋ ਗਿਆ ਡਾਂਸ ਹੋ ਗਿਆ।
ਤੇ ਸਿੰਗਿੰਗ ਵਿਚ ਕਿਹੜਾ ਸਿੰਗਰ ਸਿੰਗਿੰਗ ਚ ਕਿਹੜਾ ਸਿੰਗਰ ਵਧੀਆ ਲੱਗਦਾ ਤੁਹਾਨੂੰ
ਮੈਂ ਉਦਾਂ ਖੁਦ ਹੀ ਬੋਲਦੀ ਹਾਂ ਸਿੰਗਰ ਸੁੰਗਰ ਮੈਨੂੰ ਜਾਂਦੀ ਪਹਿਲਾਂ ਸੀਗੇ ਪੁਰਾਣੇ ਪੁਰਾਣੇ ਯਾਦ ਨੇ ਨਵਿਆਂ ਵਿੱਚੋਂ ਮੈਨੂੰ ਕੋਈ ਨੀ ਪਤਾ ਹਾਂ ਹਾਂ ਮੁਹੰਮਦ ਰਫੀ ਕਿਸ਼ੋਰ ਕੁਮਾਰ ਹਨਾ ਲਤਾ ਮੰਗੇਸ਼ਕਰ
ਹਾਂ ਕਾਫੀ ਵਧੀਆ ਸਿੰਗਰ ਹੈ ਮੇਰੇ ਡੈਡੀ ਜੀ ਵੀ ਇਹੀ ਪਸੰਦ ਹੈ ਉਹ ਵੀ ਪੁਰਾਣੇ ਗਾਣੇ ਸੁਣਦੇ ਨੇ ਮੋਸਟਲੀ ਨਾ
ਹਾਂਜੀ ਹਾਂਜੀ ਅਸੀਂ ਮੈਂ ਵੀ ਪੁਰਾਣੇ ਗਾਣੇ ਸੁਣ ਕੇ ਜ਼ਿਆਦਾ ਖੁਸ਼ ਹੁੰਦੀ ਹਾਂ
ਅੱਜ ਕੱਲ ਤੇ ਬੱਸ ਸੰਗੀਤ ਹੁੰਦਾ ਪਹਿਲੇ ਤਾਂ ਕਦੇ ਗਾਣੇ ਵਧੀਆ ਹੁੰਦੇ ਸੀਗੇ ਯਾਨ ਕਿ ਕਿਉਂਕਿ ਮਤਲਬ ਹੁੰਦਾ। ਗਾਣਿਆਂ ਦਾ ਅੱਜ ਕੱਲ ਹੁਣ ਤੇ ਨਰਾ ਗੰਦਾ ਹੈਗਾ ਹੈ। ਨੀਂਦ ਚੜ ਗਈ ਕੁਛ ਸੁਣਨਾ ਤਾਂ ਹੈ ਹੀ ਨੀ ਕੁਛ
ਹੂ,,, ਹਾਂਜੀ ਹਾਂਜੀ ਉਹ ਤੇ ਹੈ ਬਸ ਵਧੀਆ ਮੈਂ ਕਿਹਾ ਚਲੋ ਅੱਜ ਹੋਬੀ ਬਾਰੇ ਪੁੱਛਣੇ ਆ ਭਾਜੀ ਨੂੰ ਦੀ ਕੀਵੇ? ਹਾਂ ਗਰਮੀ ਤਾਂ ਹੈ ਹੀਆ। ਹਾਂ, ਬਾਰਿਸ਼ ਨੀ ਨਾ ਹੋ ਰਹੀ ਬਿਲਕੁਲ ਵੀ ਲੂ ਇੰਨੀ ਚੱਲ ਰਹੀ ਹੈ ਨਾ ਬਾਹਰ। ਤੇ ਨਿਕਲਣ ਤੇ ਬਿਲਕੁਲ ਦਿਲ ਨੀ ਅਸੀ ਵਿੱਚੋਂ
ਹੁਣ ਅਗਲੇ ਮਹੀਨੇ ਲੱਗੇਗਾ ਸਾਵਨ, ਫੇਰ ਥੋੜਾ ਮੌਸਮ ਚੇਂਜ ਹੋਗਾ। ਬਾਕੀ ਹੁਣ ਤੱਕ ਗਰਮੀ ਪੂਰੀ ਚੱਲ ਰਹੀ ਹੈ ਪੂਰੀ ਜੀਨਾ ਹਰਾਮ ਬਿਨਾਂ ਏਸੀ ਤੋਂ ਤਾਂ ਨੀਂਦਰ ਨੀ ਆਦੀ।
ਬਿਲਕੁਲ ਵੀ ਨੀ ਆਉਂਦੀ ਬਿਲਕੁਲ ਨੀ ਇੱਕ ਮਿੰਟ ਅਸੀਂ ਬੰਦ ਕਰਨ ਤੇ ਦਿਲ ਨੀ ਕਰਦਾ।
ਕੂਲਰ ਦੀ ਹਵਾ ਨੀ ਲੱਗਦੀ ਜਿਹੜੀ ਕੂਲਰ ਚਲਾਓ ਪੂਰਾ ਕਮਰਾ ਹੀ ਗਰਮ ਹੁੰਦਾ।
ਕਮਰਾ ਗਰਮ ਹੋ ਜਾਂਦਾ ਹਾਂਜੀ। ਤੁਸੀਂ ਏਸੀ ਨੂੰ ਦੋ ਮਿੰਟ ਬੰਦ ਕਰੋ ਦੇਖੋ ਤੁਹਾਡਾ ਕਮਰਾ ਕਿਵੇਂ ਗਰਮ ਹੁੰਦਾ ਨਾਲੋਂ ਨਾਲ ਹੀ।
ਇੰਨੀ ਗਰਮੀ ਪੈ ਰਹੀ ਪਹਿਲੇ ਪਹਿਲੇ ਪਤਾ ਕੀ ਹੁੰਦਾ ਸੀਗਾ ਗਰਮੀ ਪਹਿਲੇ ਪੈਂਦੀ ਸੀਗੀ, ਪਹਿਲੇ ਨਾ ਖਾਲੀ ਦਿਨ ਦੀ ਗਰਮੀ ਹੁੰਦੀ ਸੀ। ਤੇ ਹੁਣ ਰਾਤੀ ਨਾ ਮਾਣੀ ਕਿ ਠੰਡੀ ਹਵਾ ਚਣ ਲੈਂਗਦੀ ਸੀ ਹੁਣ ਗਰਮੀ ਰਾਤ ਦੀ ਵੀ ਹੈਗੀ ਏ।
ਹੁਣ ਦੇਖੋ ਸਾਡੇ ਇੱਥੇ ਕਿ ਸਾਰਿਆਂ ਦੇ ਘਰ ਤੇ ਏਸੀ ਲੱਗੇ ਹੋਏ ਨੇ। ਉਹਨੇ ਜਿਹੜੀ ਗਰਮ ਹਵਾ ਛੱਡਣੀ ਹੈ ਉਹਦੇ ਨਾਲ ਐਟਮੋਸਫੇਅਰ ਸਾਰਾ ਹੀ ਖਰਾਬ ਹੋ ਜਾਂਦਾ। ਸਾਰਾ ਹੀ ਉਹ ਵੀ ਗਰਮੀ ਪੋਲਿਊਸ਼ਨ ਉਹਦੇ ਨਾਲ ਗਰਮੀਆਂ ਹੀ ਹੋਣੀ ਹੈ ਸਾਰੇ ਏਸੀਆਂ ਦੀ ਗਰਮ ਹਵਾ ਚੁੜਨੇਗਾ ਤੇ
ਹੁਣ ਯਾਨੀ ਕਿ ਆਬਾਦੀ ਇੰਨੀ ਵੱਧ ਗਈ ਹੈ ਕਾਰਾਂ ਦਾ ਵੀ ਧੂ ਹੈਗਾ, ਫੈਕਟਰੀਆਂ ਦਾ ਧੂੰਹ ਹੈਗਾ, ਹੋਰ ਪੋਲਿਊਸ਼ਨ
ਹਾਂ, ਐਕਟੀਵਾ ਇੰਨੀਆਂ ਚੱਲਦੀਆਂ ਨੇ ਗੱਡੀਆਂ ਉਹ ਤੇ ਹੈਹੀ ਹੈ।
ਨੇ ਸਾਰਾ ਇਨਵਾਇਰਮੈਂਟ ਜਾਂ ਪੇੜ-ਪੌਦੇ ਲਾ ਕੇ ਕੋਈ ਰਾਜੀ ਨਹੀਂ ਹੈਗੇ।
ਬਿਲਕੁਲ ਹਾਂ, ਉਹ ਤੇ ਹੈ ਹੀ ਹੈ ਗਰੀਨਰੀ ਤਾਂ ਬਿਲਕੁਲ ਨਹੀਂ ਹੈ।
ਹਾਂ, ਸੋਗੋ ਲੋਕੀ ਕੱਟਣ ਤੇ ਲੱਗੇ ਤੇ ਇਹ ਨੂੰ। ਰਹਾਨ ਦੀ ਥਾਂ ਤੇ ਆਹ ਆਪਣਾ ਬਿਜਨਸ ਬਣਾ ਕੇ ਰੱਖਿਆ ਦਾ।
ਹਾਂਜੀ-ਹਾਂਜੀ, ਓ ਤੇ ਹੈ ਈ।
ਨਾਲੇ, ਹਾਂ ਨਾਲੇ ਪੰਜਾਹ ਸਾਲਾਂ ਚ ਮੈਨੂੰ ਨੀ ਲੱਗਦਾ ਧਰਤੀ ਤੇ ਕੋਈ
ਹਾਂ, ਪੇੜ ਵੀ ਹੋਣਗੇ, ਓਤੇ ਹੈ। ਹਾਂਜੀ-ਹਾਂਜੀ, ਹਾਂ ਇਨਵਾਇਰਮੈਂਟ ਵੀ ਹੋਣੀ ਬ ਬਹੁਤ ਜ਼ਰੂਰੀ ਹੈ ਹਰਿਆਲੀ ਵਗੈਰਾ ਵੀ ਸਾਰੀ, ਹਾਂ।
ਇਨਵਾਇਰਮੈਂਟ ਹੋਣਾ ਵੀ, ਇਦੇ ਨਾਲ ਹੀ ਬੰਦੇ ਦਾ ਅਸਤਿਤਵ ਹੈਗਾ, ਮੰਨ ਲੋ ਗਲੋਬਲ ਵਾਰਮਿੰਗ ਹੈਗੀ ਏ ਜਿਹੜੀ ਅਗਰ ਤੇ ਦੋ ਮਿੰਟ ਥੱਲੇ ਆ ਕੋਈ ਹੈ ਮੈਂ ਤੁਹਾਨੂੰ ਕਰਨਾ ਬਾਦ ਚ ਕਰਨਾ, ਥੱਲੇ ਨਾ
ਹਾਂਜੀ, ਓਕੇ ਠੀਕ-ਠੀਕ ਹੈ।